ਹਾਂ
ਹਾਂ, ਸਤਿ ਸ੍ਰੀ ਅਕਾਲ ਭਰਜਾਈ ਜੀ ਹੋਰ ਠੀਕ ਓ
ਹਾਂ ਹਾਂ, ਵਧੀਆ ਤਸੀ ਸੁਣਾ
ਹੋਰ ਬੱਚੇ ਸਭ ਠੀਕ ਨੇ।
ਹਾਂ ਠੀਕ ਆ।
ਵੱਡੀ ਮੰਮੀ ਠੀਕ ਐ ਹੁਣ।
ਵਡੀ ਮੰਮੀ ਕੱਲ ਦੀ ਢਿੱਲੀ ਹੋਈ ਹੋਈ ਐ ਫੇਰ।
ਅੱਛਾ ਗਰਮੀ ਕਰਕੇ ਤਾਂ ਨੀ।
ਬਹੁ ਤੇ ਗਰਮੀ ਵੀ ਕਹਿ ਗਿਆ ਸਰਦਾਰ ਤੇ
ਅੱਛਾ,
ਬੀ ਪੀ ਤੇ ਬੁਖਾਰ।
ਬੀ ਬੀ ਪੀ ਵਧੀਆ ਸੂ
ਹਾਂ ਵਧੀਆ ਸੀ ਬੜਾ
ਤੇ ਕਹਿਦੇ ਛੱਡ ਦੇ ਟੈਸ਼ਨ ਜੋ ਹੋਣਾ ਹੋ ਜਾੇਗਾ ਹੈਗਾ ਤੂੰ ਕਤੋਂ ਟੈਸ਼ਨ ਲੈ
ਗੋਲੀ ਵੀ ਦਿੱਤੀ ਹੋਈ ਸੀ ਅਸੀਂ ਤੇ ਗੋਲੀ ਵੀ ਖਾਧੀ ਸੀ ਤਾਂ ਵੀ ਆਉਂਦਾ ਸੀ ਮਾਤਾ ਕੀ ਕਰੇਗੀ ਤ ਇੰਨਾ ਬੀ ਪੀ ਲਈ ਫਿਰਨੀ
ਅੱਛਾ,
ਹਾਂ
ਅੱਛਾ
ਤੇ ਬੁਖਾਰ ਇੱਕ ਸੌ ਤਿੰਨ ਤੇ ਬੁਖਾਰ ਸੀ
ਬੁਖਾਰ ਬੁਖਾਰ ਕਰਕੇ ਵੀ ਹੋ ਗਿਆ ਹੋਣਾ ਸਣਾ
ਹਾਂ ਬੂੰਦਲੀ ਬੂੰਦਲਆਂ ਬੋਲੀ ਜਾਵੇ
ਅੱਛਾ
ਹਾਂ
ਪਰ ਠੀਕ ਰਹੀ ਜਾਇਆ ਹੈਗੀ ਹੋਰ ਕੀ
ਠੀਕ ਆ ਜਦੋਂਦੀ ਮਾਮਮੀ ਹੋਈ ਉਦੋਂ ਤੇਦੀ ਜ਼ਿਆਦਾ ਹੀ ਆ ਆ
ਜਦੋ ਦੀ ਹੋ ਪਰਜਾਈ ਫਿਰ ਉਹ ਸਾਥ ਤੇ ਟੁੱਟ ਹੀ ਜਾਂਦਾ ਹੈ ਨਾ
ਹਮ
ਕਹਿਣਾ ਪਾਵੇਂ ਪਹਿਲਾਂ ਮੰਮੀ ਨਾਲ ਹੋ ਗਿਆ ਤੇ ਫੇਰ ਇੱਧਰੋਂ ਹੋ ਗਿਆ ਹੈਗਾ
ਹ
ਹਮ
ਉਹ ਇੱਕ ਦਵਾਈ ਵੀ ਹਟਦੀ ਦੂਜੀ ਦਵਾਈ ਦੂਜੀ ਨ ਹਟਦੀ ਤੀਜੀ ਦਵਾਈ ਹਜੇ ਹਿਸਾਬ ਨਾਲ ਮੋਢਾ ਠੀਕ ਨੀ ਸੀ ਹੋਇਆ ਤੇ ਲੱਤਾਂ ਨੂੰ ਲੈ ਕੇ ਬਹਿ ਗਈ ਸੀ ਮੋਢਾ ਖਾਣ ਅੱਕਰਵਾਰ ਜਾਣਾ ਸੀ ਉਹ ਫੇਿਰ ਸਾਨੂੰ ਜਾਣਾ ਪਿਆ ਜਾਂਦੇ ਨੇ ਵੀਰਵਾਰ ਜਿਆਦਾ ਹੋ ਗਈ ਸੀ ਹੁਣ ਸੋਮਵਾਰ ਜਾਣਾ ਸੀ ਕੱਲ ਸ਼ਨੀਵਾਰ ਕੱਲ ਜਿਆਦਾ ਹੋਗੀਈ ਹੋਰ ਟੱਟੀਆਂ ਉਲਟੀਆਂ
ਅੱਛਾ
ਸਾਰਾ ਕੁਛ ਹੀ ਲੈ ਗਿਆ
ਕੁਝ ਛਿਡ ਗਿਆ ਇੱਕਦਮ
ਸਾਰਾ ਕੁੱਝ ਹੁਣ ਸੱਦੇਿਆਇਆ ਡਾਟਰਾਂ ਨੂੰ ਮੈਂ ਵੀਰ ਨੇ ਤੇ ਕਿਹਾ ਗਲੂਕੋਜ ਲਵਾ ਦੇ
ਅੱਛਾ
ਕਹਿੰਦੀ ਨਾ ਮੈਂ ਤੇ ਲਵਾਉਣਾ ਗੁਲਗੋਸ਼
ਅੱਛਾ ਤੇ ਜ ਫੇ ਗਲੂਕ ਕੁੱਛ ਮੰਗਵਾ ਕੇ ਤ ਉਹ ਘੋਲ ਘੋਲ ਕੇ ਪੀਵ ਜਾਏ ਹੋਰ ਕੀ ਹੈਗੀ ਨਹੀਂਹੀ ਲਵਾਣਾ ਸੁ ਤੇ ਹਾਂ
ਉਹ ਅਸੀਂ ਆਖਿਆ ਚੱਲ ਤਾਕਤ ਜੀ ਪੈ ਜਾਏਗੀ ਗਲੂ
ਹਾਂ ਤਾਕਤ ਪੈ ਜਾਏਗੀ ਬਚਾਈਓ ਫਿਰ ਵਿੱਚ ਤਾਕਤ ਦਾ ਟੀਕਾ ਉਂਝ ਤੇ ਟੀਕਾ ਲਵਾਈਓ ਉਹ ਜ ਜ਼ਿਆਦਾ ਗਰਮ ਹੁੰਦਾ ਉਝ ਗਲੂਕੋਸ਼ ਚ ਹਾਂ ਹਾਂ ਅੱਛਾ ਤੇ ਕਦੇ ਉਹਦੇ ਕਰਕੇ ਨਾ ਹੋ ਗਿਆ ਵ ਪਰਜਾਈ
ਪਤਾ ਨਹੀਂੀ ਉਹ ਮੀਰੀ ਪੀਰੀ ਵਾਲੇ ਨੇ ਲਿਖੇ ਸਨ
ਅੱਛਾ
ਪੰਜ ਕੀ ਕੇ ਇੱਕ ਰਹਿ ਗਿਆ ਉਹ ਸਗੋਂ ਅਹ ਮੈਡਮ ਹੈ ਨਾ ਆਂਗਨਵਾੜੀ ਵਾਲੀ ਹੀ ਲਾ ਜਾਂਦੀ ਹੁੰਦੀ ਸੀ ਘਰੇ ਹੀ ਦੁੱਧ ਲੈਣ ਆਉਂਦੀ ਸੀ ਉਹ ਸਗੋਂ ਕੱਲ ਪਰਸੋਂ ਦੀ ਗਈ ਹੋਈ ਏ ਤੇ ਉਹ ਅਸੀਂ ਸੋਮਵਾਰ ਨੂੰ ਮਕਾ ਲੈ ਦਊਗੀ ਕੱਲ੍ਹ ਡਾਕਟਰ ਨੂੰ ਕਿਹਾ ਸੀ ਮੈਂ ਕਿਹਾਿਆ ਆਇਆ ਵਾ ਇਲਾਜ ਆ ਉਹਦਾ ਖਾਦ ਦੇ ਵਿੱਚ ਟੀਕਾ ਲਾਣਾ ਨੀ ਹੈ।
ਹਾਂ ਬੁਖਾਰ ਚ ਤੇ ਟੀਕਾ ਨੀ ਨਾ ਲਾਉਣਾ ਹੈ। ਦੁਬਾਰਾ ਉਹ ਵੈਕਸੀਨ ਕਰ ਜੇਗਾ ਕੁਛ ਨਾ
ਆਹੋਚ ਬੁਖਾਰ ਚੋਖਾ ਹੁਣ ਕੀਤਾ ਹਣੂੰ ਸਨ ਆ ਹਜੇ ਭੈੜ ਤੇ ਆ ਅੱਧਾ ਕੁ ਘੰਟਾ ਲੱ ਮੈਂ ਫੇਰ ਆਵਾਂਗਾ ਹਾਂ।
ਕੁਛ ਐਤਵਾਰ ਹੋ ਗਿਆ।
ਹਾਂ ਕੁਛ ਐਤਵਾਰ ਹੋ ਗਿਆ, ਹਰ ਇੱਕ ਨੂੰ ਐਤਵਾਰ ਕੰਮ ਹੁੰਦਾ ਹੈ।
ਚੱਲ ਹੁਣ ਕਹਿੰਦਾ ਚੱਲ ਇੱਕ ਦਿਨ ਫ੍ਰੀ ਹੁੰਂਦਾ ਹੈ, ਤੇ ਚੱਲ ਆਪਣਾ ਕੰਮ ਕਰ ਲਈ ਹੋਰ ਦੂਜੇ ਇਹ ਹੋ ਜਾਂਦਾ ਐ।
ਹੁਣ ਅੱਠ ਵਜੇ ਤੇ ਅਠਾਈ ਮੈਂ ਤੇ ਡਰੀ ਗਏ ਮੈਂ ਕਿਹਾ ਹਜ ਉੜਦੀਈ ਨੀ ਪਈ ਹੈਗੀ।
ਹਾਂ, ਨੀ ਤੇ, ਏ ਤੇ ਸਵੇਰੇ, ਢਾਈ ਵਜੇ ਹੀ ਉੱਠ ਕੇ ਲੱਗੀ ਫੇਰ
ਹੋਰ ਤਿੰਨ ਸਾਢੇ ਤਿੰਨ ਵਜੇ ਬੈਟਿੰਗ ਕਰਦੀ ਰਹੀ ਏ, ਫਿਰ ਨਟ ਨਾਲ ਆਈ ਸੀ ਊਨਾਦੀ ਤੇ, ਮੈਨੂੰ ਤੇ ਟਾਈਮ ਲੱਗੇਗਾ, ਤੂੰ ਬੈ ਜਾ, ਜਾਕੇ ਮੈਂ ਕਿਹਾ ਚੱਲ ਕੋਨੀ, ਫਿਰ ਇੱਕ ਵਾਰ ਤੇ ਬੈਠੀ ਰਹੀ, ਫੇਰ ਦੂਜੀ ਵਾਰ ਫੇਰ ਵੜ ਗਈ ਏ, ਅੰਦਰੋਂ ਆਈ। ਫੇਰ ਵੜ ਗਈ, ਹੱਥ ਧੋਂਦਿਆਂ-ਧੋਂਦਿਆ।
ਅੱਛਾ।
ਸਾਰੀ ਸਗੋਂ ਕੰਧਾਂ ਵੀ ਭਰੀਆਂ ਪਈਆਂ, ਕੁਰਚੀਆਂ ਮੈਂ ਸਵੇਰੇ ਚਾੜੂਗਾ। ਹੋਰ, ਫੇਰ ਹੁਣ ਅੰਦਰ ਲੱਕੀ ਮੰਮੀ ਆਈ ਤੇ ਭੱਜ ਗਿਆ, ਔ ਫੜ ਕੇ ਸਲਵਾਰ ਨੂੰ ਲਗੀ ਆਵੇ, ਮੈਨੂੰ ਉਲਟੀ ਕਰਾ ਦੋ। ਕਰਦੇ-ਕਰਦੇ ਫਿਰਰ ਲੈਟਿੰਗ ਨਿਕਲ ਗਈ। ਤੇ ਨਵਾਇਆਂ, ਹਾਂ ਨਵਾਇਆ ਨਵਾ ਕੇਂਦਰ ਗਈ, ਹੁਣ ਚਾਹ ਦਾ ਘੁੱਟ ਪੀਤਾ ਸੂ।
ਅੱਛਾ।
ਹਾਂ। ਬ ਰੋਟੀ ਆਦੀ ਮੈਂ ਨੀ ਖਾਣੀ, ਖਿਚੜੀ ਬਣਾਈਏ, ਖਿਚੜੀ ਕਹਿੰਦੀ ਮੈਂ ਨੀ ਖਾਣੀ ਹਜੇ
ਤੇ ਦਹੀਂ ਦੂਹੀਂ ਖਾ ਲਏ, ਕਹਿਦੀ ਦਹੀਂ ਖਾ ਲਾ ਹੈ। ਹੈਗੀ ਕੋਈ ਜ ਆਪਾਂ, ਅੱਛਾ, ਨਹੀਂ ਖਾਏਗੀ ਤੇ ਪਰਜਾਈ ਤਾਂ ਹੀ ਅਸਰ ਹੋਏਗਾ ਨਾ, ਹੈਗਾ।
ਕਾਕੇ ਨੂੰ ਹੁਣ ਮੈਂ ਰੋਟੀ ਖਾ ਕੇ, ਕਾਕਾ ਨੂੰ ਆਖਿਆ, ਮੈਂ ਕਿਹਾ ਜੂਸ ਵੇਖਦੀ ਆ ਦੁਕਾਨ ਤੇ।
ਆਹ।
ਉਹ ਸੁੋ ਨੂੰ ਫ
ਤੂੰ ਹੁੰਦਾ ਅੱਜ ਕੱਲ੍ਹ ਤੇ ਮੈਂ ਕੇਹਾ ਬਨਾਉਂਦੇ ਵੀ ਨੀ, ਬਣਾਉਦੇ ਔ ਤੇ ਤਾਜਾ ਹੀ ਕਢਵਾ ਕੇ ਲੈ ਆਵੇ ਔ
ਤਾਜ਼ਾ ਹੀ ਲਿਆਵਾਂਗੇ।
ਆਹ ਤਾਜ਼ਾ ਹੀ ਇਹ ਹੈਗਾ ਮੌਸਮਬੀ ਦਾ, ਭਾਵੇਂ ਸੰਤਰੇ ਦਾ, ਜਿਹੜਾ ਕਿ ਪੀਂਦੀ
ਹਾਂ, ਮੌਸਮਬੀ ਦਾ ਹੀ ਲਿਆਵਾਂਗੀ।
ਹਾਂ। ਗਰਮੀ ਵੀ ਭਰਜਾਈ ਬੜੀ। ਪੈ ਰਹੀ ਹੈ, ਬਹੁਤ ਗਰਮੀ, ਹੂ ਮੀਂਹ ਪੈ ਜੇ ਨਾ ਇੱਕ, ਤੇ ਥੋੜ੍ਹੀ ਜ ਰਾਹਤ ਜੀ ਮਿਲ ਜੇ, ਮੀਂਹ ਪੈਂਦਾ ਹੀ ਨਹੀਂ ਪਿਆ ਹੈਗਾ।
ਇਥੇ ਮੀਂਹ ਨਹੀ ਪੈਂਦਾ, ਪਟਿਆਲੇ ਇੰਨਾ ਪੈ ਗਯਾ
ਤੇ ਸਾਡੇ ਤੇ ਇੱਧਰ ਕਿ, ਬੂੰਦ ਵੀ ਨੀ ਆਈ ਹੈਗੀ ਕਹਿ ਦਿਓ
ਹਾਂ ਰੱਜੀ ਵੀ ਕਹਿੰਦੀ, ਸਾਡੇ। ਪਾਨੀਪਤ, ਔ ਕਰਨਾਲ ਕਲ
ਕਰਨਾ, ਅੱਛਾ ਸ਼ਾਹਬਾਦੀ ਨੀ ਪੈਣਾ, ਜਦੋਂ ਇੱਥੇ ਮਾਰਕੰਡਾ ਆਏਗਾ ਨਾ। ਫਿਰ ਪਏਗਾ ਹੈਗਾ, ਆਓ ਜਦੋਂ ਇਹ ਸਾਨੂੰ ਉਦੋਂ ਹੀ ਤਾਂ ਗੱਲ, ਜਦੋਂ ਮਾਰ ਕੰਡਾ ਆ ਜਾਏਗਾ, ਉਹ ਦਰਿਆਵਾਂ ਵੱਗਣ ਲੱਗ ਜਾਣਗੀਆਂ। ਫੇਰ ਪੈਂਦਾ ਏ, ਤੇ ਫੇਰ ਫੇਰ-ਫੇਰ ਉੱਤੇੇ ਡਿੱਗਦਾ ਫੇਰ ਕਹਿੰਦਾ ਵੀ ਹੁਣ ਤੁਹਾਨੂੰ ਰਾਹ ਐ, ਔ ਹੀ ਤੇ ਕਹਿੰਦੇ ਮਾਰ ਕੱਢਾ ਫਿਰ ਵੱਗਦਾ ਰੈਂਦਾ ਐ।
ਹਾਂ ਫੇਰ ਸਰਟਦੈ ਰਾਂਜ ਵੀ ਤੇਰਾ ਹੈ
ਭੈਣਾਂ ਜੀ ਓ ਗੱਲ ਐ ਹੈਗੀ ਵੀ ਹੁਣ ਤੂੰ ਰੱਬ ਵੀ ਹੁਣ ਤੂੰ ਪਾ ਹੈਗਾ ਹੈ ਵੀ ਹੈ ਫੇਰ ਜੋ ਇੰਨੇ ਬੁਰੀ ਤਰ੍ਹਾਂ ਮੀਂਹ ਪਾਣਾ, ਤੇ ਫੇਰ ਉਂਜ ਲੋਕ ਦੁਨੀਆਂ ਸਾਰੀ ਤੰਗ ਹੁੰਦੀ ਏ।
ਨਾ ਗਰਮੀ ਹੋਈ ਬੜੀ ਪਈ ਏ।
ਚੱਲ ਠੀਕ ਐ, ਰਮਨ ਗਰਮੀ ਗਰਮੀ ਤੋਂ ਪਹਿਲਾਂ ਤੇ ਟੁਰ ਗੀ ਏ ਨਾ।
ਸੱਚੀ ਓ ਉਦਾ ਤੇ ਓਕਾ ਈ ਬੁਰਾ ਹਾਲ ਹੋ ਜਨਾ ਸੀ ਓ ਮੁੰਡਾ ਵੀ ਠੰਡ ਪਾਲਦਾ ਬੱਚਾ ਸੀ ਉਹ ਤੇ ਕੁੱਛ ਰੈਂਦੇ ਈ ਉੱਤੇ ਸਨ।
ਹਾਂ ਉੱਤੇ ਤਾਂ ਉਂਜ ਵੀ ਪਡਾਸ ਹੁੰਦੀ ਏ ਏਨੀ ਉੱਤੇ ਪੈਂਦੀ ਏ।
ਟੈਲਾਂ ਕੋਈ ਵੀ ਲੱਗੀਆਂ ਹੋਈਆਂ ਨਾ।
ਹਾਂ ਤੇ ਫਿਰ
ਤੇ ਚਫੇਰੇ ਵੀ ਏਸੀ ਨੰਗਾ ਏ। ਵੀ ਮਕਾਨ ਕੋਨੀ ਹੈਗਾ ਚਫੇਰੇ ਵੀ ਏਦੇ ਆਸੇ-ਪਾਸੇ ਤੇ ਓ ਤੇ ਸਾਰਾ ਦਿਨ ਏਸੀ ਛੱਡ ਕੇ ਓਨਾਂ ਦੇ ਕਾਕਾਂ ਦਾ ਓਨਾਂ ਦੇ ਬੇਲੇ ਚ ਧੂੰਆਂ ਘੱਟ ਜਾਣਾ
ਹਾਂ ਬਸ ਓਹੀਓ ਤੇ ਗੱਲ ਹੈਗੀ।
ਹਾਂ।
ਹੂ,,, ਹੋਰ ਆਇਆ ਨੀ ਮਾਣੀ-ਮੁਣੀ ਦਾ ਫੋਨ?
ਮਾਣੀ ਦਾ ਨਾਂ ਵੀ ਉਸ ਕੋਲ ਦੀ ਮੰਮੀ ਹੱਸਦੀ ਪਈ ਚਲੀਏ ਹਿਸਾਬ ਨਾਲ ਮਾਣੀ ਨੂੰ ਅੱਠ ਦਸ ਹੋ ਗੇ ਨੇ ਵਿਆਹੀ ਨੂੰ ਮੈਂ ਕਦੀ ਮਾਣੀ ਨੂੰ ਫੋਨ ਨੀ ਕੀਤਾ। ਹੁਣ ਏਸ ਬਹਾਨੇ ਮਾਣੀ ਨੂੰ ਵੀ ਰਾਤੀ ਫੋਨ ਹੋ ਗਿਆ ਜਾਂਦੀ ਏ।
ਅੱਛਾ।
ਹਾਂ ਏਦੇ ਕਰਕੇ ਮਾਣੀ ਨੂੰ ਵੀ ਕਰ ਛੱਡਿਆ।
ਅੱਛਾ।
ਹਾਂ।
ਅੱਛਾ ਚਲੋ ਹੋ ਗਿਆ ਕਿਸੇ ਬਾਨੇ ਸੀ।
ਰਾਤੀ ਕਰਾਂ ਮੈਂ ਵੇਲੀ।
ਨਾ ਫਿਰ ਓ ਨਾ ਫਿਰ ਓ ਹੋਗੀ ਲੈਂਦੇ ਨੇ ਫਿਰ ਭੂਆ ਆਈ ਹੋਈ ਸੀ ਹੁਣ ਚੜਾ ਕੇ ਆਈ ਹੈਗੀ ਆਂ। ਮੈਂ ਕੱਪੜੇ-ਕੁੱਪੜੇ ਛੱਡ ਕੇ ਮੈਂ ਕਾ ਫਿਰ ਮੰਮੀ ਉੱਥੇ ਸੱਸ ਸਤਸੰਗ ਤੇ ਤੁਰ ਗਈ ਹੈਗੀ ਏ। ਵੀ ਤੁਹਾਨੂੰ ਪਤਾ ਫਿਰ ਰੋਟੀ ਦਾ ਨਾਸ਼ਤੇ ਦਾ ਵੀ ਹੋ ਜਾਂਦਾ ਫਿਰ ਲਟਕ ਲਟਕ ਕੇ ਤੇ ਸਾਰੇ ਕਰਦੇ ਹੈਗੇ।
ਹਾਂ।
ਓ ਗੱਲ ਫਿਰ ਪਹਿਲੀ ਆਲਿਆਂ ਵੱਲ ਨਿਕਲੀ ਫਿਰ ਭੂਆ ਨਾਤੀ ਤੋਂ ਤੇ ਫਿਰ ਉਹਨੂੰ ਰੋਟੀ ਖਵਾ ਹੁਣ ਕੈਂਦੀ ਮੈਨੂੰ ਚੜਾ ਆ ਕੇ ਫਿਰ ਉੱਥੇ ਅੱਡੇ ਤੇ ਚੜਾ ਕੇ ਆਈ ਆਂ ਹੁਣ ਬਸ ਆਈ ਤੇ ਚੜਾ ਕ ਕੇ ਆਈ ਕੀ।
ਅੱਛਾ-ਅੱਛਾ।
ਹਾਂ ਤੇ ਫਿਰ ਰਾਤੀ ਏਸੀ ਫਿਰ ਕੀ ਨਾ ਲੈਂਦੇ ਨੇ ਫਿਰ ਕੋਲ ਬੈ ਥੱਕੀ ਹੋਏ ਤੇ ਮੈਂ ਗੱਲ ਉੱਠ ਕੇ ਪਰਾਂ ਜਾਵਾਂ ਤੇ ਅਗਲੀ ਕਏਗੀ ਪਤਾ ਨੀ ਕੀ ਸਿਗਰਟ ਗੱਲ ਕਰਨੀ। ਏ ਵੀ ਤੇ ਹੋ ਜਾਂਦਾ ਫਿਰ ਅਗਲਾ ਕੋਈ ਤੇ ਤਾਂ ਕਰਕੇ ਤੇ ਹੋਰ ਕੋਮਲ ਨਿਬੇੜ ਲਿਆ ਜੇ ਕੰਮ-ਕਾਰ
ਕੰਮ ਹਾਂ ਬਸ ਦਾਲ ਤਰੀ ਏ।
ਅੱਜ ਕਾਦੀ ਬਣਾ ਰੇ ਓ ਦਾਲ?
ਬਨੰਦੀ ਨਹੀਂ ਪਈ ਮੰਮੀ ਨਾਲ ਦਾਲ ਖੁਸ਼ ਹੋ ਕੇ ਖਾਂਦੀ ਏ।
ਹਾਂ।
ਮੈਂ ਕਾ ਜੇ ਹੋਰ ਸਬਜ਼ੀ ਬਣਾਈ ਨਾ ਮੰਮੀ ਨੇ ਉਂਜ ਹੀ ਨੱ
ਆਹ ਦਾਲ ਨਾਲੇ ਚੌਲ ਬਣਾ ਲਿਆ ਚੋਲ ਵ ਵਾਹ ਵਾਵਾ ਖਾ ਲੈਂਦੀ ਖੁਸ਼ ਹੋ ਕੇ ਰੋਟੀ ਤੋਂ ਤੇ ਇਨਾ ਕਰ ਦੀ ਚੋਲ ਚੱਲ ਚਾੜ ਲਿਆ ਜੇ ਖਾਲੇਗੀ ਜੇੜੀ ਦੋ ਗਰਾਹੀਆਂ ਖਾਣੀਆਂ ਸੇ।
ਆਹੋ ਆਹੋ ਤਾਂ ਕਰਕੇ ਨਾ ਮੈਂ ਦਾਲ ਧਰਤੀ ਕਾਕੇ ਆਂ ਨਾ ਖਾਏਗਾ ਤੇ ਕਾ ਫਿਰ ਪਰਥਾ ਬਣਾਦਾਂ ਗੀ।
ਆ ਪਰੜਥਾ ਬਣਾ ਦੀਆ ਜੀ। ਦਾਲ ਤੇ ਕਾਕਾ ਵੀ ਖਾ ਲੈਂਦਾ ਹੋਣਾ ਕੇ ਨਹੀਂ
ਘੱਟ ਖਾਂਦਾ ਇਹ ਮੰਮੀ ਆਖੇ ਕਿ ਰੋਜ਼ ਹੀ ਚੜ ਜੇ। ਮੰਮੀ ਦਾ ਤੇ ਇਹ ਸਿਸਟਮ ਹੋ ਗਿਆ ਦਾ ਮੰਮੀ ਤੇ ਰੋਜ਼ ਰੋਜ਼ ਹੀ ਦਾਲ ਹੋ ਜੇ ਰੋਜ਼ ਹੀ ਦਾਲ ਹੋ
ਤਾਂ ਬੱਚੇ ਨੀ ਨਾ ਖਾਂਦੇ ਹੋਣ ਕਹਿਗੇ ਦਾਲ ਛੋਲੇ ਇਹੋ ਹੀ ਚੀਜ਼ਾਂ ਚੱਲਣਦੀਆਂ ਨੇ ਬਸ। ਜਾਂ ਕੀਏ ਬਣਾਉਂਦੇ ਹੋ ਨਾ ਕੀਏ ਖਾਣ ਹੈ।
ਨਾ ਘੀਆਂ ਧੋਰੀ ਨਾ ਬੈਂਗਣ
ਤੇ ਫਿਰ ਖਾਣਾ ਕੀ ਨੇ।
ਖਾਣਾ ਕਿ ਦਾ ਸਿਰ ਕੁਟਿਆ ਦਾ।
ਬੱਸ।
ਸਾਡਾ ਵੀ ਇਹ ਮਾਰਿਆ ਹੋਇਆ ਨਾਲ ਖਾਣਾ।
ਆਹ ਬਹੀਓ ਤੇ ਕਹੀ ਤਾਂ ਹੁਣ ਚਾੜੀਏ ਤੇ ਪਰਜਾਈ। ਕੋਈ ਸਾਰਾ ਮਿਹਨਤ ਵੀ ਕਰਨੀ ਹੈ ਕੱਟਣਾ ਵਢਨਾ ਵੀ ਏ। ਤੇ ਸਾਰਾ ਕੁੱਛ ਲੱਗਣਾ ਲਗਾਉਣ ਤੇ ਓਹੀ ਹੁੰਦਾ ਜ ਇੱਕ ਚੀਜ਼ ਵਾਸਤੇ ਅਲਗ ਖਾਣਾ ਬਣਾਈਏ। ਕਿੰਨਾ ਮਹਿਸੂਸ ਦਿੰਦਾ ਹੈਗਾ ਫਿਰ ਉੱਤੋਂ ਗਰਮ ਉੱਤੋਂ ਗਰਮੀ।
ਇੰਨੀ ਗਰਮੀ ਚ ਮੈਂ ਕਹਿਦੀ ਪਰਸੋਂ ਚੌਥ ਅ ਦੂਜਾ ਮੰਮੀ ਅਹ ਮੈਂ ਤੇ ਬਣਾਈ ਆ ਤੋਰੀਆ ਮੇਰਾ ਜੀਅ ਕਰਦਾ। ਪੈਸ ਮੈਂ ਨਾ ਮਰਜ਼ੋ ਤੋਰੀਏ ਨੀ ਖਾਣ ਦੇ ਦਣ ਦਯੇ ਸਾਨੂੰ ਕੋਮਲ। ਖਾ ਲੈਂਦੀ ਮੈਂ ਤੇ ਬਣਾਈਆ ਤੋਰੀਆਂ ਤਿੰਨ ਚਾਰ ਮੰਮੀ ਜੋਗਿਆ ਚਾਰ ਬੈਂਗਣੀਆਂ ਤੋੜ ਕੇ ਲਿਆਈ।
ਅੱਛਾ।
ਹੈਂ ਤੇ ਕਾਕੇ ਜੋਗਾ ਬਣਾਇਆ ਪਨੀਰ। ਤਿੰਨ ਜੀ ਤੇ ਤਿੰਨ ਹੀ ਸਬਜ਼ੀਆਂ ਬਣ ਗਿਆਂ।
ਕਿੰਨੀ ਸਬਜ਼ੀਆਂ ਬਣ ਗਈਆਂ।
ਹੋਰ ਇਨਾ ਗੁੱਸਾ ਚੜਿਆ। ਤੇ ਹੁਣ ਕੱਲ ਕੋਫਤੇ ਸਨ ਮੰਮੀ ਨੇ ਮੂੰਹ ਨੀ ਲਾਏ ਮਤਲਬ ਮੰਮੀ ਕੱਲ ਦੀ ਬਿਮਾਰ ਹੋਈ ਮੰਮੀ। ਖਾਂਦੀ ਖੁਸ਼ ਹੋ ਕੇ ਕੋਫਤੀ ਬੜੇ ਉਹਣੇ ਕਲ ਦੇ ਨੀ ਖਾਦੇ ਬੱਚਿਆਂ ਨੇ ਹਾਂ ਕਾਕੇ ਨੂੰ ਪਨੀਰ ਦੇ ਟੁਕੜੇ ਪਾਤੇ ਸਨ ਕੋਮਲ ਖਾ ਗਈ ਸੀ ਜਨੈ ਤੇ ਕੋਮਲ ਖਾ ਗਈ।
ਹੋਰ
ਹੋਰ ਬਸ ਵਧੀਆ ਹੈਗਾ ਹੋਰ ਵਖਾਓ ਦਵਾਈ ਦਵੁਈ ਦਵਾਓ। ਕੁਆਰ ਕੇ ਹੈਗੇਆ।
ਸਰਦਾਰ ਨੂੰ ਜੋ ਕਹੇਗਾ ਗੁਲੂਕੋਜ਼ ਤੇ ਧੱਕੇ ਨਾਲ ਵੀਰਾਂ ਕਹਿੰਦਾ ਸੀ ਲਵਾਦੀ
ਆਹ ਲਵਾ ਛੱਡੇ ਜੇ ਹੈਗੇ ਗਲੂਕੋਸ ਤੇ ਜ਼ਰੂਰੀ ਹੈਗਾ ਨਾਲੇ ਇਹਵੇ ਵੀ ਤਾਕਤ ਦਾ ਕੋਈ ਟੀਕਾ ਵੀ ਵੇਚ ਲਏਗਾ ਥੋੜਾ ਉਹ ਚੱਲਣ ਜੋੋਗੀ ਤੇ ਹੋ ਜਾਏਗੀ ਨਾ। ਦਵਾਈ ਵੀ ਤ ਦਵਾਈ ਵੀ ਤਨੀ ਨਾ ਖਾਂਦੀ ਹੈਗੀ ਹੈਗੀ ਛੇਤੀ ਕਿਤੇ।
ਘੋਲ ਦਿੰਦੀ ਹੈ।
ਹਾਂ, ਆਪਾਂ ਦਵਾਈ ਜਿੰਨਾ ਨੂੰ ਦਵਾਈ ਨੀ ਮੈਂ ਪਿਆ ਅਸਰ ਕਿੱਥੇ ਹੋਣਾ।
ਹੋਰ ਕੀ। ਗਰਮੀ ਡਾ ਕਟ ਕੱਢਿਆ ਈ ਮਰ ਜਾਣੀ ਨੇ।
ਦੁੱਧ ਠੀਕ ਹੁੰਦਾ ਜੇ।
ਦੁੱਧ ਹਾਂ ਨਹੀਂ ਹਜੇ ਤੇ ਚੱਲਦਾ ਪਿਆ। ਪਿਛਲੀ ਵਾਰ ਤਾਂ ਇਹਨਾਂ ਦਿਨਾਂ ਨੂੰ ਮੈਂ ਛੇ ਤਰੀਕ ਨੂੰ ਮੈਂ ਯਾਦ ਕਰਦੀ ਪਿਆ ਮੈਂ ਛੇ ਤਰੀਕ ਨੂੰ ਪੂਜਾ ਦਾ ਬੰਦ ਕਰਤਾ ਸੀ ਤੇ ਗਿਆਰਾਂ ਨੂੰ ਮੈਂ ਤੁਹਾਡੇ ਘਰ ਲੱਗਦੀ ਸਾਂ।
ਹਾਂ।
ਚਲ ਅਸੀ ਇਹ ਸ਼ੁਕਰ ਹਜੇ ਚੱਲਦਾ ਪਿਆ।
ਚੱਲਦਾ ਪਿਆ ਹੈਗਾ
ਹੂੰ, ਤਾਡਾ
ਸਾਡੇ ਕੋਲ ਤੇ ਐ ਵੇ ਬਰਜਹੀ ਹੈ ਨੇ।
ਤੁਹਾਡਾ ਤੇ ਐ ਨਾ ਫਿਰ ਕਈ ਮੱਝਾਂ ਹੋ ਜਾਂਦੀਆਂ ਨੇ ਨਾ।
ਸਾਡੇ ਕੋਲ ਤਾਂ ਕਈ ਮੱਝਾਂ ਆ ਜਾਂਦੀਆਂ ਨੇ।
ਇੱਕ ਭੱਜੀ ਦੂਜੀ ਦੇਤੀ ਦੂਜੀ
ਦੂਜੀ ਦੇ ਹੁਣ ਏਹ ਡੈਡੀ ਕੋ ਕੋਣੀ ਬਣਦਾ ਵੇਚ ਛੱਡਨੀਆਂ ਨੇ ਹੈਗੀ ਆ ਜੇੜੀਆਂ ਗੱਲ ਇੱਕ ਰੱਖਾਂਗੇ ਬਸ ਇੱਕ ਭੱਜ ਗੀ ਤੇ ਦੂਜੀ ਲੈ ਲੀ ਹੈਗੀ ਆ ਐੰਝ। ਕਰਾਂ ਕਰਾਂਗੇ। ਹ ਫੇਰ ਭਰਜਾਈ ਹੁਣ ਬਣਦਾ ਨੀ ਐਵੇਂ ਫੇਰ ਕੀ ਸਾਬ ਹੈ, ਓਹ ਵੀ ਕਈ ਦਿਨ ਹੋਗੇ ਅ ਦਸ ਬਾਰਾਂ ਦਿਨ ਹੋਗੇ, ਬਿਮਾਰ ਹੋਇਆ ਪਿਆ ਹੈਗਾ।
ਡੈਡੀ।
ਹੋਰ ਓਹ ਵੀ ਡਿੱਗਦਾ ਫਿਰਦਾ ਹੈਗਾ ਤੇ ਅਸੀਂ ਕਹਿੰਦੇ ਆਂ ਵੀ ਕਦੀ ਕੁਛ ਹੋਰ ਹੀ ਨਾ ਹੋ ਜੇ, ਏਨੀ ਤੇ ਗਰਮੀ ਪੈਂਦੀ ਬੀ। ਪੀ ਵਾਧਦਾ ਸੂ, ਸ਼ੂਗਰ ਕੁਛ ਡੋਨ ਹੋ ਜਾਂਦੀ ਓਹ ਵੱਧਦੀ ਸੂ ਹੈਗੀ ਤੇ ਮਾੜਾ ਵੀ ਹੋ ਗਿਆ ਹੈਗਾ ਤੇ ਕੰਮ ਕਹਿੰਦਾ ਮੇਰੇ ਤੋਂ ਬਣਦਾ ਕੋ ਨੀ ਹੈਗਾ।
ਅਹਾ ਹਾ।
ਤੇ ਫੇਰ ਓਹੀਓ ਡੰਗਰ ਰੱਖਦਾ ਸੀਕ ਤੇ ਅਸੀ ਕਿਆ ਵੇਚ ਛੱਡ ਹੈ ਹੈਗੇ ਨਾ ਨਹੀਂ ਹੋਏਗਾ ਤੇ ਨਾ ਸਹੀ ਦੁੱਧ ਨਾ ਹੋਏਗਾ ਤਾਂ ਲੋ ਕੀ ਮੁਲ ਵੀ ਤੇ ਪੀ ਲੈਂਦੇ ਹੈਗੇ ਨੇ ਇੱਕ ਰੱਖ ਲਵਾਂਗੇ, ਪੀਤਾ ਜਾਏਗਾ ਪੀਤਾ ਜਾਏਗਾ।
ਹੋਰ ਕੀ।
ਠੀਕ ਏ ਠੀਕ ਏ, ਭਰਜਾਈ ਜੀ ਸਤਿ ਸ੍ਰੀ ਅਕਾਲ ਠੀਕ।